ਹ
ਹਾਂਜੀ। ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਹੋਰ ਕਿਸ ਤਰ੍ਹਾਂ ਹੋ?
ਵਧੀਆ-ਵਧੀਆ। ਤੁਸੀਂ ਦੱਸੋ ਠੀਕ ਓ?
ਹਾਂਜੀ।
ਤੁਸੀਂ ਠੀਕ ਓ?
ਹਾਂਜੀ, ਮੈਂ ਵਧੀਆ।
ਹਾਂਜੀ।
ਹਾਂ‌। ਹੋਰ ਕੀ ਕਰਦੇ ਪਏੇਂ ਸੀ?
ਘਰੇ ਸਭ ਠੀਕ ਨੇ।
ਆਵਾਜ਼ ਨੀਂ ਆਈ। ਹਾਂਜੀ, ਸਾਰੇ ਠੀਕ ਨੇ।
ਅੱਛਾ ਅੱਛਾ, ਹੋਰ ਕੀ ਕਰਦੇ ਸੀ?
ਕੁਛ ਨੀਂ ਬਸ, ਬੈਠੀ ਹੋਈ ਸੀ। ਬੱਚਿਆਂ ਦੀ ਪੜ੍ਹਾਈਆਂ। ਹੋਮਵਰਕ ਕਰਾ ਰੀ ਸੀ।
ਅੱਛਾ ਅੱਛਾ, ਹੋਮਵਰਕ ਕਰਾਨੇਂ ਐਂ।
ਹਾਂ।
ਕੇੜੀ ਕਲਾਸ ਚ ਨੇ ਬੱਚੇ
ਹਾਂ?
ਬੱਚੇ ਕੇੜੀ ਕਲਾਸ ਚ ਨੇ।
ਬੱਚੇ ਲੋਅਰ ਕੇ ਜੀ।
ਅੱਛਾ, ਅੱਛਾ ਚਲੋ ਫਿਰ। ਅੱਛਾ, ਅੱਛਾ, ਹੋਰ ਰੋਟੀ-ਪਾਣੀ ਹੋ ਗਿਆ।
ਠੀਕ ਐ ਬਸ, ਰੋਟੀ ਬਣੀ ਪਈ ਐ, ਖਾਣੀ ਐ।
ਅੱਛਾ-ਅੱਛਾ, ਕੀ ਬਣਾਇਆ ਫਿਰ ਅਜ।
ਬਣਾਏ ਨੇਂ ਛੋਲੇ
ਅੱਛਾ, ਛੋਲੇ ਕਾਲੇ ਛੋਲੇ
ਚਿੱਟੇ ਛੋਲੇ।
ਚਿੱਟੇ ਛੋਲੇ, ਕਿਵੇਂ ਬਣਾਏ?
ਹੈਂ?
ਕਿਵੇਂ ਬਣਾਉਣੇ ਓ ਤੁਸੀਂ।
ਕਿਵੇਂ, ਮਤਲਬ ਪੈਲੇ ਭਿਗੋ ਕੇ ਰੱਖਦੋ। ਤੇ ਬਾਅਦ ਚੋਂ ਸੀਟੀਆਂ ਦੇ ਕੇ ਤੇ ਤੜਕਾ ਲਾ ਦੇਣੀ ਆਂ। ਹਾਂ, ਪਿਆਜ, ਟਮਾਟਰ, ਥੂਮ, ਅਦਰਕ।
ਅੱਛਾ।
ਹਾਂ, ਹੋਰ?
ਠੀਕ, ਠੀਕ ਏ, ਆਵਾਜ਼ ਨਈਂ ਆ, ਆਵਾਜ਼ ਕਟ ਰੀ
ਮਸਾਲੇਦਾਰ ਖਾਣੇ ਆ ਕੇ ਏਵੇਂ ਈ ਮਤਲਬ ਥੋੜ੍ਹਾ ਨੋਰਮਲੀ ਸਪਾਈਸ
ਨਈਂ, ਨਈਂ ਨੋਰਮਲੀ ਈ ਖਾਂਣੇ ਆਂ, ਜ਼ਿਆਦਾ ਮਸਾਲੇ ਖਾਂਦਾ ਸਾਡਾ ਕੋਈ
ਅੱਛਾ, ਜਾ ਹਂ, ਵਧੀਆ ਵੈਸੇ ਮਸਾਲੇਦਾਰ ਖਾਣਾ ਵੀ ਨੀਂ ਚਾਈਦਾ।
ਹਾਂ ਨਈਂ ਖਾਣਾ ਚਾਈਦਾ। ਹੈਲਥ ਲਈ ਅੱਛਾ ਨਈਂ ਨਾਂ। ਅੱਜ-ਕਲ ਤਾਂ ਕਿੰਨਾ ਆ ਰਿਆ ਬਾਬਾ, ਨਿਊਜ਼ ਦੇਚ ਕਿੰਨਾ ਇਤਨੇ ਛੋਟੇ-ਛੋਟੇ ਬੱਚ ਦੁਪਹਿਰੇ ਫਾਸਟ ਫੂਡ ਵਗੈਰਾ ਖਾ ਕੇ ਹਾਂ ਮਸਾਲੇਦਾਰ ਚੀਜ਼ਾਂ।
ਹਾਂਜੀ ਓਈ ਨਾਂ
ਹਾਂ।
ਉਈ, ਕਿਉਂਕਿ ਓਈ ਫਾਸਟ ਫੂਡ ਈ ਘਰੇ ਬਣਾ ਲੋ ਤਾਂ ਅੱਛੀ ਗੱਲ ਐ ਨਾਂ। ਤੇ ਪੈਸੇ ਵੀ ਨੀਂ ਲੱਗਦੇ ਤੇ ਅਪ ਆਪਣਾ ਥੋੜੇ ਬੋਤ ਪੈਸੇ ਚ, ਆਰਾਮ ਨਾਲ ਬੰਦਾ ਖਾ ਲੈਂਦਾ ਪੇਟ
ਹਾਂ ਤੇ ਘਰ ਬਣਾਓ ਤਾਂ ਫੇਰ ਸਾਫ਼ ਸੁਥਰੀ ਚੀਜ਼ਾਂ ਔਂਦਾ ਘਰ ਬਣਾ ਕੇ।
ਹਾਂਜੀ ਓਈ।
ਬਾਹ ਤਾਂ ਪਤਾ ਨੀ ਤੇਲ ਕਿਵਾਂ ਲੱਗਣਾ ਤੁਹਾਡਾ ਮਸਾਲੇ ਕਿਹੜੇ ਪਾਉਣਦੇ ਹੋਣੇ ਇਹ ਨਾਲ ਸਾਡੀ ਚਾਈਨੀਜ਼ ਚਨੀ ਤਾਜ਼ੀ ਅਜੀਨੋਮੋਟੋ ਕਿਤੇ ਹਾਰਮਫੁਲ ਕੈਮੀਕਲਸ ਵੀ ਪਾ ਦਿੰਦੇ ਨੇ ਹਾਂ ਬਹੁਤ ਨੇ ਆਪਣਾ ਨੀ ਹੁੰਦਾ ਨਾ
ਨਹੀਂ -ਨਹੀਂ ਉਹੀ ਨਾ ਆਪਣੇ ਸਾਹਮਣੇ ਨੀ ਬਣਾਉਂਦੇ ਨਾ ਆਪਾਂ ਨੂੰ ਕੀ ਪਤਾ ਕੀ ਪਾਉਂਦੇ ਨੇ ਉਸ ਚ ਕੀ ਪ ਨਹੀਂ ਆਪਾਂ ਤਾਂ ਚਲੋ ਅੱਛਾ ਆਇਲ ਵਗੈਰਾ ਸਾਰੇ ਸਬਜ਼ੀਆਂ ਵਗੈਰਾ ਅੱਛੀ ਯੂਜ ਕਰਦੇ ਆ
ਹਾਂ ਏਸ ਵੀ ਹੁੰਦਾ ਤਾ ਫਰਿਜ ਚ ਰੱਖੀ ਹੋਈ ਚੀਜ਼ਾਂ ਜਿਆਦਾ ਦੇਰ ਨਹੀਂ ਆਪਾ ਯੂਜ ਕਰਦੇ ਹਾਂ ਬਾਹਰ ਦੀ ਚੀਜਾਂ ਚ ਬੜੇ ਘਟਾ ਸੀ ਘਰੇ ਉਹ ਬ
ਹਾਂਜੀ ਹਾਂਜੀ ਅਸੀਂ ਵੀ ਤਾਂ ਘਰੇ ਬਣਾਉਦੇ ਹਾਂ ਮਤਲਬ ਬਾਹਰ ਖਾਂਦੇ ਹੀ ਨਹੀਂ ਅਸੀਂ ਘਰੇ ਹੀ ਬਣਾ ਲੈਂਦੇ ਹਾਂ ਅੱਜ ਕੱਲ੍ਹ ਫੋਨਾਂ ਚ ਹੀ ਦੇਖ ਕੇ, ਯੂਟਿਊਬ ਤੋਂ ਦੇਖ ਕੇ। ਬਣਾ ਲੈਂਨੇ ਆ
ਯੂਟਿਊਬ ਤੇ ਹੀ ਬੜੇ ਸਾਰੇ ਰੈਸਪੀਜ਼ ਆ ਜਾਂਦੇ ਨੇ ਨਈ
ਬਹੁਤ ਸਾਰੇ ਆਉਂਦੇ ਨੇ ਜੋ ਸਰਚ ਕਰੋ ਉਹ ਆ ਜਾਂਦੀ ਏ ਹਾਂਜੀ ਇਹੀ ਫੋਨ ਦਾ ਅੱਛਾ ਯੂਜ ਹੋ ਗਿਆ।
ਬੱਚੇ ਵੀ ਅੱਜ ਕੱਲ੍ਹ ਰੋਟੀ, ਸਬਜ਼ੀ ਨਹੀਂ ਖਾਂਦੇ ਹਨ ਅਜ ਕਲ ਚੀਜੇ ਚਾਹੀਦੇ ਨੇ।
ਹਾਂਜੀ ਹਾਂਜੀ ਉਹ ਵੀ ਗੱਲ ਸੀ
ਹਾਂ ਹੋਰ ਮੰਮਾ ਯੇ ਬਣਾਓ, ਮੈਗੀ ਬਣਾਓ, ਨੂਡਲਸ ਬਣਾ ਦੇ ਫਿਰ ਉ ਚ ਹਾਂ
ਘਰੇ ਬਣਾ ਲੋ ਤਾਂ ਅੱਛੀ ਗੱਲ ਹੈ ਨਾ ਬਾਹਰ ਨਾਲ ਖਾਣ ਤੋਂ ਵਧੀਆ ਘਰੇ ਹੀ ਬਣਾ ਲਓ ਚੀਜ਼ਾਂ ਹਾਂਜੀ
ਅੱਛਾ
ਹੋਰ ਅੱਛਾ ਪੜ੍ਹਦਾ ਫਿਰ ਤੁਹਾਡਾ ਜਵਾਕ
ਹਾਂ
ਚਲੋ ਅੱਛਾ ਹੁਣ ਤੋਂ ਹੀ ਸਟੱਡੀ ਅੱਛੀ ਕਰੇ ਤਾਂ ਅੱਜ ਅੱਗੇ ਜਾ ਕੇ ਵੀ ਅੱਛੀ ਜੋਬ ਵਗੈਰਾ ਮਿਲਦੀ ਹੈ ਨਾ
ਕਿੰਨੇ ਕਿੰਨੇ ਬੱਚੇ ਵੜੇ ਨਹੀਂ ਉਡਾਦੀਆ
ਹਾਂਜੀ ਹਾਂਜੀ ਉਹੀ ਏ
ਸਾਰਾ ਦਿਨ ਬੱਚੇ ਦੇ ਰੂਟੀਨ ਹੀ ਚਲੇ ਜਾਂਦੇ ਉਠੋ ਸਕੂਲ ਜਾਓ ਫਿਰ ਸਕੂਲ ਤੋ ਮੁੜ ਕੇ ਆਓ ਘੰਟਾ ਇੱਕ ਸੋ ਜਾਂਦੇ ਨੇ ਫਿਰ ਸ਼ਾਮੀ ਉੱਠੋ ਟਊਸ਼ਨਾ ਜਾਓ ਫਿਰ ਟੀਸ਼ਨਾ ਲੈ ਜਾਓ ਉਹਦੇ ਚ ਸਾਰਾ ਦਿਨ ਆਪਣਾ ਵੀ ਆਪ ਵੀ ਬਿਜ਼ੀ ਹੋ ਜਾਣੇ ਬੱਚੇ ਵੀ ਬਿਜ਼ੀ ਹੋ ਜਾਣ
ਸਹੀ ਗੱਲ ਹੈ ਸਹੀ ਗੱਲ ਹੈ ਅੱਜ ਕੱਲ ਟਾਈਮ ਮੈਨੇਜ ਨਹੀਂ ਹੁੰਦਾ ਛੇ
ਨਹੀਂ ਸਹੀ
ਹ ਹਾਂਜੀ ਟਾਈਮ ਮੈਨੇਜ ਕਰਨਾ ਬਹੁਤ ਅੱਛੀ ਗੱਲ ਹੈ ਪਰ ਹੁੰਦਾ ਹੀ ਨਹੀਂ ਹੈ ਅੱਜ ਕੱਲ੍ਹ ਬਿਜੀ ਬਹੁਤ ਹੈ
ਹਾਂ ਹੋਰ ਰੋਟੀ ਖਾਲੀ ਤੁਸੀਂ ਰੋਟੀ ਹੋ ਗਈ ਤੁਹਾਡੀ
ਹਾਂਜੀ ਹਾਂਜੀ ਬਣਦੀ ਪਈ ਹੈ ਹਜੇ ਤਾਂ
ਹਾਂ ਕੀ ਬਣਾਇਆ ਅੱਜ
ਦਾਲ
ਅੱਛਾ ਹਲਕਾ ਹਲਕਾ ਹੀ ਖਾਣਾ ਚਾਹੀਦਾ ਰਾਤ ਨੂੰ
ਹਾਂ ਦਾਲ ਚਾਵਲ ਹੀ ਬਣਾ ਲੇ ਗਰਮੀ ਦਾ ਵੀ ਟਾਈਮ ਹੈ ਨਾ ਫੇਰ ਤਾਂ ਕਰਕੇ ਖਾਂਦਾ ਨੀ ਹੈ ਕੋਈ ਜ਼ਿਆਦਾ।
ਹਾਂ ਹਾਂ ਬਣਏ ਹੋਏ ਸੀਗੇ ਮੈਂ ਤਾਂ ਕੁਛ ਨੀ ਬਣਾਇਆ ਬੱਚਾ ਹੋਮਵਰਕ ਕਰਾਓਣ ਵਿਚ ਮੇਰਾ ਸਾਰਾ ਦਿਨ ਚਲਾ ਗਿਆ ਅੱਜ।
ਅੱਛਾ ਅੱਛਾ ਓਹੀ ਨਾ ਆਪਣੇ ਟਾਈਮ ਹੀ ਨਹੀਂ ਮਿਲਦਾ ਫਰੀ ਹੋਣ ਨੂੰ ਕਦੇ।
ਹਾਂ।
ਹਾਂਜੀ ਹਾਂਜੀ ਹੋਰ ਘੁੰਮਣੇ ਵਾਸਤੇ ਵੀਰੇ ਨਹੀਂ ਜਾਂਦੇ ਕਿਤੇ?
ਹਾਂਜੀ ਕਲਾਈਮੇਟ ਕੀ ਮਾਤਰਾ ਕਿਵੇਂ ਤੁਹਾਡੇ ਇਧਰ?
ਕਲਾਈਮੇਟ ਦੋ ਮੀਂਹ ਪਿਆ ਤੇ ਫੇਰ ਤੋਂ ਹੁਣ ਉਦਾ ਦਾ ਹੋ ਗਿਆ ਥੋੜਾ ਧੁੱਪ ਸੀ ਗਰਮੀ ਸੀ ਦੋ ਦਿਨ ਮੀਂਹ ਪਿਆ ਅੱਛਾ
ਹੋ ਗਿਆ ਮੌਸਮ ਠੰਡਾ ਹੋ ਗਿਆ ਹੋਣਾ ਨੀ।
ਹਾਂ ਮੌਸਮ ਠੰਡਾ ਹੋ ਗਿਆ ਪਰ ਨਿਕਲੀ ਸੀ ਧੁੱਪ ਥੋੜੀ ਜਿਹੀ।
ਹਾਂਜੀ
ਨਹੀਂ ਮੈ ਸ਼ਾਮੀ ਵੋਕ ਕਰਨੇ ਜਾਨੀ ਆ ਥੋੜ੍ਹਾ। ਥੋੜਾ ਬਹੁਤ ਕਰਨਾ ਚਾਹੀਦਾ ਹੈਲਥ ਕੋਲ ਵੀ ਧਿਆਨ ਦੇਣਾ ਚਾਹੀਦਾ ਨੀ? ਹਾਂਜੀ?
ਟਾਈਮ ਨਹੀਂ ਹੈ।
ਹਾਂ
ਹਾਂ ਹਾਂ ਹੈਲੋ? ਹਾਂਜੀ ਆ।